ਹੈਲੋ, ਹਾਂਜੀ ਸਾਸ ਸ੍ਰੀ ਕਾਲ ਪੇਨ ਜੀ।
ਹੈਲੈ
ਹੋਰ ਕੀ ਹਾਲ ਨੇ?
ਬਧੀਆਂ ਠੀਕ ਆ ਤੁਸੀਂ ਦੱਸੋ ਕੀ ਕਾਰਦੇ ਸੀ?
ਕੋਛ ਨੀ ਕਰਨਾ ਕੀ ਆਪਾਂ
ਹੈ!
ਆ ਹੁਣੇ, ਕੰਮ ਕਰ ਕਰਕੇ ਫਰੀ ਹੋਈ ਸੀ ਰੋਟੀ ਪਾਨੀ ਬਣਾ
ਅੱਛਾ ਖਾ ਲੀ ਤੁਸੀਂ ਦਾ ਸੱਤ ਵਜੇ ਰੋਟੀ ਖਾ ਲੈਂਣੇ ਓ ਅੱਜ ਲੇਟ ਹੋ ਗੇ
ਸੱਤ ਨੀ
ਹਾਂ।
ਅੱਠ ਵਜੇ ਖਾਧੀ ਐ ਅੱਠ-ਸਾਢੇ ਅੱਠ ਈ ਹੋ ਗਏ ਸੀ ਅੱਜ।
ਪੈ ਜੀ ਅੱਜ ਕਿੱਦਾਂ ਫੋਨ ਕਰ ਲਿਆ ਤੁਸੀਂ ਏਨੇ ਦਿਨਾਂ ਬਾਦ
ਅੱਜ ਬਸ ਓਦਾਂ ਈ ਯਾਦ ਆਗੀ ਤਾਡੀ।
ਛਾ ਠੀਕ ਆ ਯਾਦ ਤਾਂ ਕੀਤਾ। ਤਾਡਾ ਨੰਬਰ ਇ ਨੀ ਸੀਗਾ ਸਾਡੇ ਕੋਲੋਂ ਮੈਂ ਸੇਵ ਕਰਦੀ ਆ।
ਠੀਕ, ਕਰ ਲਿਓ ਸੇਵ।
ਹਾਂਜੀ, ਹੋ ਕੀ ਬਣਾਇਆ ਸੀ ਤੁਸੀਂ ਹੁਣ
ਅਸੀਂ ਅੱਜ ਮਿਕਸ ਸਬਜ਼ੀ ਬਣਾਈ।
ਹਾਂਜੀ!
ਮਿਕਸ ਬਣਾਈ ਸੀ ਸਬਜ਼ੀ
ਅੱਛਾ ਮਿਕਸ ਵੈਜ ਵਧੀਆ, ਚਲੋ ਕਿੱਦਾਂ ਬਣਾ ਨੇ ਓ ਤੁਸੀਂ?
ਅਸੀਂ ਸਾਰੀ ਸਬਜ਼ੀਆਂ ਪੈਲਾਂ ਕੱਟ ਕੇ, ਫੇਰ ਓਦਾਂ ਈ ਜਿੱਦਾਂ ਤੜ ਤਾ ਲੱਗਦਾ ਹੁੰਦਾ, ਪਿਆਜ਼, ਟਮਾਟਰ ਪੈਲਾਂ ਫਰਾਈ ਕਰ ਲੈਂਣੇ ਆ ਥੋੜ੍ਹੀ ਜੀ, ਵੀ ਛੇਤੀ ਗਲ ਜਾਂਦੀ ਏ।
ਹੂੰ।
ਵੀ ਮਿਕਸ ਫੇਰ ਏਦਾਂ ਪਾਨੀ ਵੀ ਨਈ ਨਾ ਪਾ ਸਕਦੇ ਆਪਾਂ
ਹਾਂਜੀ।
ਓ ਫੇਰ ਪਾਨੀ ਫਨੀ ਜਰ ਰਏ
ਨਈ-ਨਈ ਮਿਕਸ ਸੁੱਕੀ ਸਬਜ਼ੀ ਚ ਪਾਨੀ ਨੀ ਪਾਂਦੇ ਵੀ ਓ ਨਾ ਤੁਸੀਂ ਪਾਨੀ ਕਿਵੇਂ ਪਾ ਸਕਦੇ ਹੋ ਜੇ ਸੁੱਕੀ ਸਬਜ਼ੀ ਬਣਾ ਰਹੇ ਓ।
ਹੂੰ, ਨਈ ਜੇੜੇ ਮਿਕਸ ਆ ਓ ਓਦੇ ਵਿੱਚ ਤਾਂ ਬਿਲ ਕੁਲੀ ਨੀ ਨਾ
ਹਾਂ ਮੈਕਸ ਚ ਨੀ ਪਾ ਸ- ਤਾਰਾ ਹਾਂਜੀ ਹਾਂ ਫੇਰ ਤੁਸੀਂ ਪਾਏ ਨੀ ਹੋਣੇ ਅੱਜ ਹੈਨਾ
ਨਈ ਓ ਫੇਰ ਆਪਾਂ ਕੀ ਕਰ ਲਿਆ ਪਹਿਲਾਂ ਚੰਗੀ ਤਰ੍ਹਾਂ ਧੋ ਕੇ ਓਨੂੰ ਥੋੜ੍ਹਾ ਟਾਈਮ ਸੁੱਕ ਲੈਣ ਦਿੱਤੀ ਸਬਜ਼ੀ ਜਿੱਦਾਂ ਪਾਣੀ ਜਾ ਨਿਕਲ ਗਿਆ ਨਾ
ਹਾਂਜੀ
ਪਹਿਲਾਂ ਫਰਾਈ ਕਰ ਲਈ ਸੀ ਸਾਰੀ ਤਲ ਲਈ ਸੀਗੀ ਸਬਜ਼ੀ।
ਐਛਾ ਅੱਛਾ
ਤਲ ਕੇ ਫੇਰ ਉਹ ਤੋਂ ਬਾਦ ਚ ਆਪਾਂ ਪਿਆਜ਼ ਟਮਾਟਰ ਜੋ ਵੀ ਆ ਮਸਾਲੇ ਮਸੂਲੇ ਸਾਰੇ ਪਾ ਕੇ ਫੇਰ ਤੜਕਾ ਲਾ ਲਿਆ ਸੀਗਾ।
ਅੱਛਾ
ਹੂ
ਹੋਰ
ਹੋਰ ਕੁਛ ਨੀ, ਤੁਸੀਂ ਕੀ ਬਣਾਇਆ?
ਅਸੀਂ ਅੱਜ ਚੌਲ ਬਣਾਏ ਸੀ ਮਸਾਲੇੇ ਆਲੇ
ਅੱਛਾ- ਅੱਛਾ
ਜਿਵੇੰ ਮੇਰੀ ਭੈਣ ਬਣਾਉਂਦੀ ਆ ਨਾ ਉਹ ਕੀ ਕਰਦੇ ਹੁੰਦੀ ਆ, ਸਬਜ਼ੀ ਜਿਹੜੀ ਮੇਰੀ ਬੜੀ ਭੈਣ ਆਉਂਦੀ ਐ ਨਾ ਉਹ ਕਿੱਲੋ ਸਬਜ਼ੀ ਲਿਆਉਂਦੀ ਆ ਤੇ ਕਿੱਲੋ ਦੇ ਵਿੱਚ ਜਿਵੇਂ ਉਹ ਡੂੰਘਦੀ ਆ ਨਾ ਤੇ ਮਾੜਾ ਜਿਹਾ ਕੀੜਾ ਦੇਖਿਆ ਕਿ ਕਿੱਲੋ ਦੇ ਵਿੱਚ ਵਿਚੋਂ ਅੱਧਾ ਕਿੱਲੋ ਸਿੱਟ ਹੀ ਦਿੰਦੇ ਐ
ਚੱਲ ਇੰਨੀ ਵੇਸਟੇਜ ਤੇ ਨਹੀਂ ਕਰਨੀ ਚਾਹੀਦੀ।
ਬਸ ਹਾਂਜੀ ਹਮ ਉਹ ਤਾਂ ਵੈਸੇ ਉਬਾਲ ਹੀ ਦਈ ਦੀ ਹੁੰਦੀ ਆ ਪਾਣੀ ਚ-
ਹਾਂ
ਜਿੱਦਾਂ ਗੋਭੀ ਹੋ ਗਈ ਕੁਛ ਹੋ ਗਈ, ਉਹ ਗਰਮ ਪਾਣੀ ਚੋਂ ਕੱਢ ਲੋ ਚੰਗੀ ਤਰਹ ਬੋਇਲ ਕਰ ਲੋ ਤੇ ਉਹ ਆਪੇ ਹੀ ਸਾਫ਼ ਹੋ ਜਾਂਦਾ ਵਾ ਸਾਰਾ ਕੁਛ ਫਿਰ ਦੁਬਾਰਾ ਉਹਨੂੰ ਠੰਡੇ ਪਾਣੀ ਚ ਫਿਰ ਚੰਗੀ ਤਰ੍ਹਾਂ ਧੋ ਲੋ
ਹਾਂ
ਹੂ ਉਦਾ ਵੀ ਅਜ ਅੱਜ ਕੱਲ ਜਿਵੇਂ ਕੈਮੀਕਲ ਨੇ ਸਾਰੇ ਉਹ ਕਹਿੰਦੇ ਨੇ ਕਹਿੰਦੇ ਸਾਰੀਆਂ ਈ ਸਬਜ਼ੀਆਂ ਗਰਮ ਪਾਣੀ ਚ ਧੋ ਕੇ ਫੇਰ ਯੂਜ ਕਰੋ। ਫੇਰ ਸਬਜ਼ੀ ਬਣਾਓ ਹਾਂ ਸਪਰੇ ਕੀਤੀ ਹੁੰਦੀ ਹੈ। ਹੁਣ ਕੋਈ ਵੀ ਆ ਹੁਣ ਜਦੋਂ ਫਰੂਟ ਆਏ ਸੀਗੇ ਜਿਹੜੇ ਅੰਗੂਰ ਅੰਗੂਰ ਨੇ ਉਹ ਜਦੋਂ ਮੈਂ ਜਿੱਦਾਂ ਹੁਣ ਆਪੇ ਵੀ ਖਾਣੇ ਬੱਚੇ - ਬੱਚਿਆਂ ਨੂੰ ਵੀ ਦੇਣੇ ਕਿਸੇ ਨੂੰ ਵੀ ਦੇਣੇ ਖਾਣ ਨੂੰ, ਪਹਿਲਾਂ ਮੈਂ ਉਹ ਗਰਮ ਪਾਣੀ ਚ, ਹੁਣ ਸੇਬ ਆ ਅੰਗੂਰ ਆ ਇਹ ਚੰਗੀ ਤਰ੍ਹਾਂ ਗਰਮ ਚ ਪਹਿਲਾਂ ਰਹਿਣ ਦੇਣੇ ਲੂਣ ਪਾ ਕੇ ਉਹ ਪਾਉਣ ਤੋਂ ਬਾਅਦ ਫੇਰ ਮੈਂ ਜਦੋਂ ਦਸ ਮਿੰਟ ਉਹ ਵਿਚ ਰਹੇ ਤੋਂ ਬਾਅਦ ਚੰਗੀ ਤਰ੍ਹਾਂ ਕੱਢ ਕੇ ਫੇਰ ਦੁਬਾਰਾ ਧੋ ਕੇ ਫੇਰ ਬੱਚਿਆਂ ਦੇਣੇ ਫਿਰ ਤਾਂਹੀ ਖਾਣੇ
ਹੂ
ਹੂ ਏਦਾਂ ਨੀ ਆਪਾਂ ਹੁਣ ਸੇਬ ਆ ਸੇਬ ਦਾ ਵੀ ਆਪਾਂ ਏਦਾਂ ਕਰਦੇ ਹਾਂ ਗਰਮ ਪਾਣੀ ਚ ਕੱਢ ਕੇ, ਉਹ ਬਾਕੀ ਜਦੋਂ ਆਪਾਂ ਏਦਾਂ ਕਰਦ ਨਾਲ ਕੱਢੀ ਦਾ ਨਾ ਛਿੱਲੀ ਦਾ ਅੱਗੇਓ
ਤੇ ਉਹ ਨਿਕਲਦੀ ਹੈ ਵੈਕਸ ਜੀ ਜਿਹੜੀ ਚੜੀ ਹੁੰਦੀ ਐ
ਹਾਂ
ਹਮ
ਉਹ ਆਪਾਂ ਪਹਿਲਾਂ ਸੁਣਿਆ ਸੀ ਵੀ ਵੈਕਸ ਨਿ ਕਲਦੀ ਪਰ ਗਰਮ ਪਾਣੀ ਚ ਪਾਈਏ ਨਾ ਵੀ ਦਸ ਮਿੰਟ ਰੇਂਹਦੀ ਏ ਜਦੋਂ ਕਰਦ ਨਾ ਕੱਢੀਏ ਵੈਕਸ ਨਿਕਲਦੀ ਐ ਹਮ ਤਾਂਹੀ ਉਹ ਆਪਾਂ ਸਾਰੀ ਚੀਜ਼ਾਂ ਏਦਾਂ ਵਾਸ਼ ਕਰਕੇ ਫੇਰ ਹੀ ਖਾਈਦੀ
ਹਮ ਹਮ
ਅੱਜ ਤਾਂ ਮੈਂ ਤੁਹਾਡੀ ਪਸੰਦ ਦੀ ਤੁਹਾਡੀ ਯਾਦ ਮੈਨੂੰ ਅਸਲ ਵਿੱਚ ਤਾਂ ਆਈ ਤੁਹਾਂਡੀ ਪਸੰਦ ਦੀ ਪਾਓ ਭਾਜੀ ਵੀ ਦੁਪਹਿਰੇ ਖਾ ਖਾਧੀ ਸੀਗੀ ਅਸੀਂ
ਹਮ ਕਿਹੜੀ ਬਣਾਈ ਸੀਗੀ
ਬਣਾਈ ਨੀ ਸੀ ਅੱਜ ਮੰਗਵਾਈ ਸੀਗੀ ਦੁਪਹਿਰ ਨੂੰ ਪਾਓ ਭਾਜੀ
ਅੱਛਾ ਹਾਂ ਮੈਨੂੰ ਪਸੰਦ ਹਾਂਜੀ ਹਾਂਜੀ ਤੁਸੀਂ ਤਾਂ ਆਏ ਸੀਗੇ ਬਣਾਈ ਵੀ ਨੀ ਸਾਨੂੰ ਨਾ ਖਵਾਣ ਲੈ ਕੇ ਗਏ ਸੀਗੇ ਪਾਓ ਭਾਜੀ
ਨਹੀਂ ਆਪਾਂ ਖਾਧੀ ਤੇ ਹੈਗੀ ਸੀ ਤੁਸੀਂ ਸ਼ਾਇਦ ਭੁੱਲ ਗਏ ਹੋ ਨਹੀਂ ਨਹੀਂ ਉਹ ਮੈਂ ਨੀ ਬਣਾਈ
ਬਣਾਈ ਤੁਸੀਂ ਨੀ ਸੀ
ਹਮ ਉਵੀ ਕੋਈ ਨੀ ਬਣਾ ਲਾਂਗੇ
ਹਾਂ ਹਾਂਜੀ
ਜਿੱਦਾਂ ਉਹ ਅਸਲ ਵਿੱਚ ਮੈਂ ਪਹਿਲਾਂ ਕਦੇ ਬਣਾਈ ਨੀ ਹੈਗੀ
ਕਦੇ ਟਰਾਈ ਨੀ ਕੀਤੀ ਹੁਣ ਟਰਾਈ ਕਰਾਂਗੀ ਫਿਰ ਜਰੂਰ ਬਣਵਾ ਕੇ
ਅੱਛਾ
ਹਮ ਜਿਹੜੀ ਉਹ ਦੂਜੀ ਐ ਰੇਡੀਮੇਡ ਆ ਉਹ ਤੇ ਚੱਲ ਇੱਕ ਇੱਕੋ ਹੀ ਥਾਂ ਤੇ ਬੜੀ ਵਧੀਆ ਮਿਲਦੀ ਆ ਸਵਾਦ ਵੀ ਬੜਾ ਵਧੀਆ ਹੁੰਦਾ ਟੇਸਟੀ ਹੁੰਦੀ ਹੈ ਉਹਦੀ ਤਾਂ ਖੁਸ਼ਬੂ ਹੀ ਦੂਰ ਤੋਂ ਏਦਾਂ ਹੀ ਆਉਂਦੀ ਹੈ ਪਤਾ ਲੱਗਦਾ ਵੀ ਹਾਂ ਕੋਈ ਵਧੀਆ ਚੀਜ਼ ਬਣੀ ਹੈ
ਹਮ ਹਮ ਹੈਲੋ ਹਾਂਜੀ ਹਾਂਜੀ ਮੈਂ ਆਪਣੇ ਇੱਥੇ ਹਾਂ
ਹਮ ਉਧਰ ਦੀ ਗੱਲ ਕਰਦੀ ਹੈ
ਅਹ ਬ੍ਰੇਕ ਹੁੰਦੀ ਸੀ ਆਵਾਜ਼ ਤੁਹਾਡੀ ਪਹਿਲਾਂ ਹਾਂ ਫੇਰ ਪਾਓ ਭਾਜੀ ਦੀ ਗੱਲ ਕਰਦੇ ਸੀ ਹਾਂ
ਅੱਛਾ ਵਾਜ ਆਈ ਨੀ ਤੇਨੂੰ
ਨਾ ਹੁਣ ਆਉਣ ਲੱਗ ਗਈ ਆ ਮੈਂ ਬਾਹਰ ਜੇ ਆ ਗਈ ਸੀਗੀ
ਮੈਂ ਉੱਧਰ ਦੀ ਗੱਲ ਕਰਦੀ ਪੀ ਆਂ ਮੈਂ ਕਿਹਾ ਜਿਹੜੀ ਆਪਾਂ ਦੁਕਾਨ ਤੇ ਜਾਂਦੇ ਨੀ ਫੇਮਸ ਜੀ
ਹਾਂਜੀ ਹਾਂ
ਉਹ ਰੈਸਟੋਰੈਂਟ ਤੇ ਉੱਧਰੋਂ ਦੂਰੋਂ ਹੀ ਸਮੈਲ ਆਉਂਦੇਦੀ ਇੰਨੀ ਸੋਹਣੀ
ਪਾਓ ਭਾਜੀ ਹਾਂ, ਉਹ ਹੈ ਵੀ ਬਹੋਤ ਵਧੀਆ ਰੈਸਟੋਰੈਂਟ ਓ ਦਾ।
ਹਾਂ- ਹਾਂ। ਉਹੀ ਅਸੀਂ ਅੱਜ ਦੁਪਹਿਰੇ ਖਾਂਦੇ ਸੀ ਨਾਲੇ ਤੁਹਾਨੂੰ ਯਾਦ ਕੀਤਾ ਸੀ।
ਅੱਛਾ ਤੁਸੀਂ ਘਰੇ ਬਣਾਈ ਸੀ ਨਾ।
ਨਹੀਂ- ਨਹੀਂ ਮੰਗਵਾਈ ਸੀਗੀ ਅੱਜ, ਹਾਂ। ਘਰੇ ਹੁਣ ਏਦਾਂ ਵੀ ਸਾਰੀਆਂ ਸਬਜ਼ੀਆਂ ਲਿਆਓ ਫੇਰ ਕਰੋ। ਉਹਨੇ ਜਦੋਂ ਅੱਜ ਜਲਦੀ ਪਈ ਸੀਗੀ ਬੱਚਿਆਂ ਨੂੰ ਕਹਿੰਦੇ ਹੁਣੇ ਅਸੀਂ ਹੁਣ ਈ ਖਾਣੀ ਏ ਦਸ ਪੰਦਰਾਂ ਮਿੰਟ।
ਅੱਛਾ ਹੁਣ- ਹੁਣ ਸ਼ਾਮ- ਸ਼ਾਮ ਵਾਸਤੇ? ਤਾਂ ਮੰਗਾਈ ਸੀਗੀ, ਅੱਛਾ-ਅੱਛਾ। ਵਧੀਆ ਵਾ। ਉਹਦੇ ਚ ਬਟਰ- ਬੁਟਰ ਵੀ ਮਿਲਦਾ ਹੋਣਾ ਵਾ ਨਾ ਪਾ ਕੇ।
ਹੂੰ ਓਦਾਂ ਹੀ ਸੇਮ ਓਦਾਂ ਹੀ ਆ ਪਰ ਟੇਸਟ ਨੀ ਓਦਾਂ ਹੈਗਾ।
ਕਿੱਧਰ ਦਾ ਵਧੀਆ ਲੱਗਦਾ ਤੁਹਾਨੂੰ ਇੱਧਰ ਦਾ?
ਇੱਧਰ ਦਾ ਨੀ ਮੈਨੂੰ ਵਧੀਆ ਲੱਗਿਆ, ਉੱਥੇ ਤਾਂ ਹੀ ਵਧੀਆ ਲੱਗਿਆ ਮੈਨ ਟੇਸਟ।
ਹੂੰ, ਆਪਣੇ ਇੱਧਰ ਦਾ ਨਾ।
ਹਾਂ ਜਿਹੜੀ ਫੇਮਸ ਆ, ਉਹ ਉਹਦੇ ਵਰਗੀ ਰੀਸ ਹੀ ਨੀ ਕਿਤੇ।
ਹੂੰ ਸਾਡੇ ਇੱਥੇ ਵਧੀਆ ਵਾ ਤੁਸੀਂ ਆਓਗੇ ਨਾ ਕੋਈ ਗੱਲ ਨੀ- ਫੇਰ ਆਪਾਂ ਚੱਲਾਂਗੇ।
ਹੂੰ, ਇੱਕ ਤਾਂ ਮੈਂ ਦਾਂ- ਦਾਬਲ ਦੀ ਵੀ ਟ੍ਰਾਈ ਕਰਨੀ ਐ।
ਤੁਸੀਂ ਖਾਧੀ ਨੀ ਸੀ ਹੁਣ ਵਿੱਚ ਆਏ ਸੀਗੇ ਮੈਂ ਤੁਹਾਨੂੰ ਕਿਹਾ ਤਾਂ ਸੀਗਾ ਆਪਾਂ ਦਾਬਲੀ ਖਾਂ-
ਨਹੀਂ - ਨਹੀਂ ਉਹ ਨਹੀਂ ਖਾਦੀ ਸੀਗੀ। ਨਹੀਂ ਉਹ ਕੋ ਦੇ ਦੇਣੀ ਮੈਂ ਬਣਾਨੀ ਆ ਮੈਂ।
ਕੋਈ ਜੇ ਤੁਸੀਂ ਆਓਗੇ ਨਾ ਦਾਬਲੀ ਵੀ ਖਾਵਾਂਗੇ ਤੇ ਟਾਈ ਕੁਪਾ ਦੇ ਉੱਥੇ ਰੈਸਟੋਰੈਂਟ ਜਿਹੜਾ ਵਧੀਆ ਵਾ ਉੱਥੇ ਵੀ ਪਾਣੀ। ਚਲੋ ਜੀ ਖਾਵਾਂਗੇ। ਉੱਥੇ ਇਕੱਲਾ ਪਾਓਭਾਜੀ ਨੀ ਹੁੰਦੀ, ਸਾਰਾ ਕੁਛ ਹੁੰਦਾ ਨਿੂਡਲਸ ਹੁੰਦਾ-
ਨਹੀਂ ਫੇਰ, ਉਹ ਫੇਮਸ ਤਾਂ ਈ ਓਂ ਆ, ਉਹ ਤਾਂ ਈ ਓ- ਜਿਆਦਾ ਫੇਮਸ ਕੱਲਾ ਪਾਓ ਭਾਜੀ ਕਰਕੇ ਜਦੋਂ ਸ਼ੁਰੂ - ਸ਼ੁਰੂ ਜਦੋਂ ਓਪਨ ਓ ਈ - ਸੀ, ਕੱਲਾ ਉਹਦੇ ਦੀ ਉਹ ਮਤਲਬ ਫੇਮਸ ਸੀਗੀ ਦੁਕਾਨ। ਤੁਹਾਨੂੰ ਪਤਾ ਹੀ ਹੋਣਾ ਪਹਿਲਾਂ ਛੋਟੀ ਜਿਹੀ ਦੁਕਾਨ ਹੁੰਦੀ ਸੀ ਉਹ ਤੋਂ - ਹੌਲੀ- ਹੌਲੀ, ਕਿੰਨਾ ਵੱਡਾ ਰੈਸਟੋਰੈਂਟ ਬਣ ਗਿਆ।
ਹੂੰ।
ਜਦੋਂ ਛੋਟੇ- ਛੋਟੇ ਹੁੰਦੇ ਸੀ ਉਦੋਂ ਆਪਾਂ ਜਾਈਦਾ ਹੀ ਸੀ।
ਹਾਂਜੀ।
ਉਦੋਂ ਦਾ ਖਾਨੇ ਆ। ਵੀ ਉਹੀ ਟੇਸਟ ਰਿਹਾ ਹਜੇ ਤੱਕ, ਵੀ ਕੋਈ ਚੇਂਜ ਨਹੀਂ ਹੋਇਆ।
ਅਜੇ ਕਿੰਨੇ ਕੁੱਕ ਚੇਂਜ ਹੋ ਗਏ ਹੋਣੇ ਨੇ?
ਹੂੰ, ਕਲ ਉਹੀ ਨੀ ਹੋਏ ਹੂੰ -ਹੂੰ।
ਹਾਂ ਵੀ ਟੇਸਟ ਉਹੀ ਰਿਹਾ ਸੇਮ ਹੀ ਰਿਹਾ ਵਾ, ਹੂੰ। ਨਾਲੇ ਉਹ ਏਦਾਂ ਬੱਚੇ ਵੀ ਹੋਣ, ਉਹ ਵੀ ਚਲ। ਤਾਂ ਖਾਦ ਲੈਂਦੇ ਨੇ ਵੀ ਸਪਾਈਸੀ ਜਿਆਦਾ ਨੀ ਹੁੰਦੀ। ਹਾਂ ਵੀ ਠੀਕ ਆ ਵੀ ਜਿਹੜੇ ਮੀਡੀਅਮ ਖਾਂਦੇ ਨੇ ਉਹ ਵੀ ਵਦੀਆ ਤਰੀਕੇ ਨਾਲ-
ਹੰ, ਉਹ ਤਾਂ ਰੋਟੀ ਦੇ ਹਿਸਾਬ ਨਾਲ ਹੋ ਜਾਂਦਾ- ਪਾਓ ਭਾਜੀ ਹੋਗੀ ਨੂਡਲਸ, ਮਨਚੂਰੀਅਨ- ਪਨੀਰ -ਚਿੱਲੀ ਇਹ ਸਾਰਾ ਹੁੰਦਾ ਉਥੇ ਸੂਪ, ਮੌਣਚਨ ਸੂਪ-
ਉਹ ਭਾਵੇਂ ਸਾਰਾ ਹੁੰਦਾ ਵੀ ਹੋਵੇ ਨਾ -
ਟੋਮੈਟੋ ਸੂ
ਹਾਂ, ਭਾਵੇਂ ਇੱਕ ਉਹ ਉਹ ਵੀ ਉਹਦਾ ਟੇਸਟ ਹੀ ਆ ਟੋਮੈਟੋ ਸੂਪ- ਤੇ ਇੱਕ ਪਾਓ ਭਾਜੀ ਇਹ ਦੋਨੇ ਚੀਜ਼ਾਂ ਬੜੀਆਂ ਨੇ ਬਹੁਤ ਵਦੀਆ ਨੇ-
ਤੁਸੀਂ ਆਓਗੇ ਨਾ, ਆਪਾਂ ਦੋ ਜਿੰਨੇ ਦਿਨ ਤੁਸੀਂ ਏ ਫਿਰ ਉਹ ਮੂੰਗੇ ਨੇ ਇੱਕ ਟਾਈਮ ਦੀ ਪਾਓ ਭਾਜੀ ਜ਼ਰੂਰ ਖਾਇਆ ਕਰਾਂਗੇ ਉੱਥੇ-
ਨਹੀਂ-ਨਹੀਂ ਇੰਨਾ ਹਾ-ਹਾ ਕੇ ਮੈਂ ਕਹਿਣੀ ਆਂ
ਨਾ ਏਨਾ ਖਾ-ਖਾ ਕੇ ਨੀ, ਉਹ ਵਦੀਆ ਲੱਗਦੀ ਐ ਤੁਹਾਨੂੰ ਵੀ ਪਸੰਦ ਆ-
ਉਹ ਤਾਂ ਕਦੇ ਕਦਾਰ ਆ, ਤੁਹਾਨੂੰ ਜ਼ਿਆਦਾ ਆ ਪਸੰਦ
ਇੱਕ ਮੈਨੂੰ ਤਾਂ ਪਸੰਦ ਆ
ਜਿੱਦਾਂ ਮਹੀਨੇ ਚ ਇੱਕ ਵਾਰੀ ਹੋ ਗਿਆ
ਤੇ ਸੈਟ ਡੇ, ਸਾਡੀ ਪੈਣ ਦੇ ਬੱਚੇ ਆ ਉਹ ਵੀ ਵਦੀਆ ਖਾ ਲੈਂਦੇ ਨੇ ਸਾਡੀ ਪੈਣ ਨੂੰ ਵੀ ਪਸੰਦ ਆ
ਹਾਂ ਉਹੀ, ਉਹ ਸਾਰਿਆਂ ਨੂੰ ਈ ਪਸੰਦ ਹੁੰਦੀ ਏ
ਹੰ ਨਹੀਂ-ਨਹੀਂ ਕਈਆਂ ਨੂੰ ਨਹੀਂ ਹੁੰਦੀ ਕਈ ਕਹਿੰਦੇ ਸਾਨੂੰ ਪਾਓ ਭਾਜੀ ਨੀ ਪਸੰਦ। ਆ ਮੇਰੀ ਮੰਮੀ ਨੂੰ ਨਹੀਂ ਪਸੰਦ ਪਾਓ ਭਾਜੀ
ਨਹੀਂ ਓਦਾਂ ਜ਼ਿਆਦਾਤਰ ਲੋਕਾਂ ਦਾ
ਨਹੀਂ ਮੰਮੀ ਹੈ ਨਾ ਮੇਰੀ ਪੈਣ ਨੇ ਬਣਾਈ ਸੀਗੀ ਘਰੇ ਇੱਥੇ ਮੇਰੀ ਬੜੀ ਪੈਣ ਸੀ। ਤੇ ਉਹਨੇ ਬਨਾਈ ਸੀ ਤਦੋਂ ਖਾਧੀ ਸੀ ਮੰਮੀ ਦਾਲ ਬਣਾਈ ਨਾ ਤੇ ਫੇਰ ਉਹ ਨੀ ਖਾੰਦੀ ਮੰਮੀ ਉਹ ਕਹਿੰਦੇ ਨਹੀਂ-ਨਹੀਂ ਮੈਨੂੰ ਇਹ ਸੂਟ ਹੀ ਨਹੀਂ ਹੁੰਦੀ।
ਨਹੀਂ ਉਹਨਾਂ ਨੂੰ ਫਿਰ ਉਹ ਜਿੰਦਾ ਐਸੀਡਿਟੀ ਦੀ ਪ੍ਰੋਬਲਮ ਆ। ਪਰ ਓਹ ਵਾਲੀ ਖਵਾ, ਓਹ ਖਵਾ ਕੇ ਵੇਖਿਓ।
ਹਾਂ ਉਹ ਮੰਮੀੇ ਨੂੰ ਕਹਿੰਨੀ ਹੁੰਨੀ ਆ ਚਲੋ ਸਾਡੇ ਕੋਲ ਈ ਆ ਤੁਸੀਂ ਤਾਂ ਦੇਖਿਆ ਈ ਆ ਘਰ ਦੇ ਨਾਲ ਈ ਆ। ਮਾਰਕੀਟ ਚ ਮੇਨ ਮਾਰਕੀਟ 'ਚ ਪਰ ਮੰਮੀ ਕਹਿੰਦੇ ਨਾ ਨਾ ਮੈਂ ਨੀ ਖਾਨੀ ਉਹ
ਹਮ ਉਹੀ ਹੈ ਤਾਂ ਨੇੜੇ ਹੀ ਪਰ ਤੁਸੀਂ ਖਾਂਦੇ
ਹਮ ਨਹੀਂ ਉਹ ਕਦੇ-ਕਦੇ ਜਾਈਦਾ ਉੱਥੇ ਵੀ ਅਸੀਂ ਜਾਂਦੇ ਨੀ ਦਿਲ ਕਰਦਾ ਨਾ ਫੇਰ ਲੈ ਜਾਂਨੇ
ੳਹੀ ਅਸੀਂ ਸਾਰਿਆਂ ਨੇ ਖਾਧੀ ਹੈ।
ਤੇ ਮੇਰੀ ਪੈਣ ਨੇ ਸਬਜ਼ੀ ਬਣਾਈ ਸੀ ਨਾ ਅਸੀਂ ਦੂਜੇ ਦਿਨ ਤੱਕ ਖਾਦੀ ਆ ਮੈਂ ਤਾਂ ਦੇਨ ਵੀ ਨੀ ਦਿੱਤੀ ਮੈਂ ਕਿਹਾ ਨਾ-ਨਾ ਕੋੋਲੀ ਰਹਿ ਗਈ ਆ ਹੁਣ ਮੈਂ ਖਾਊ ਇਹ ਸਵੇਰੇ
ਠੀਕ ਆ ਚਲੋ ਵਧੀਆ ਗੱਲ ਆ। ਉਹ ਵੀ ਵਦੀਆ ਬਣਾਂਦੇ ਨੇ।
ਹੰਮ
ਹਮ ਹੋਰ
ਤੇ ਤੁਹਾਡੀ ਪੈਣ ਵੀ ਬੜੀ ਵਦੀਆ ਬਣਾਉਂਦੇ ਨਾ ਮੈਂ ਸੁਣਿਆ ਸੀ ਦੇਖਿਆ ਸੀ ਇੱਕ ਵਾਰ।
ਹਾਂਜੀ ਹਾਂਜੀ, ਉਹ ਵੀ ਉਹ ਵੀ ਵਦੀਆ ਬਣਾਂਦੇ ਨੇ ਉਹ ਤੇ ਉਹ ਮੈਂ ਵੀ ਵਦੀਆ ਬਣਾ ਲੈਂਨੀ ਆ ਪਰ ਮੈਂ ਪਾਓ ਵਾਜੀ ਨੀ ਟਰਾਈ ਕੀਤੀ ਕਦੇ।
ਤੇ ਤੁਸੀਂ ਬਣਾ ਲੈਨੇ ਓ।
ਹਾਂਜੀ ਵੀ ਬਣਾ ਲੈਂਨੇ ਆ ਟਰਾਈ ਨੀ ਕੀਤੀ ਓਦਾਂ ਮੈਨੂੰ ਸਾਰਾ ਆਉਂਦਾ।
ਟਰਾਏ ਕਿਉਂ ਨੀ ਕੀਤੀ ਫਿਰ ਬਣਾ ਬਣਾਉਗੇ ਤਾਂ ਪਤਾ ਲੱਗੂਗਾ ਨਾ ਤੁਹਾਨੂੰ ਵੀ
ਹਾਂਜੀ ਠੀਕ ਐ, ਕੋਈ ਨੀ, ਬਣਾਵਾਂਗੇ, ਬਣਾਵਾਂਗੇ ਤੇ ਫੇਰ ਭੇਜਾਂਗੇ ਤੁਹਾਨੂੰ ਜ਼ਰੂਰ। ਜਦੋਂ ਬਣਾਵਾਂਗੇ ਫੇਰ ਭੇਜਾਂਗੇ ਤਹਾਨੂੰ ਜ਼ਰੂਰ।
ਠੀਕ ਆ ਜੀ ਠੀਕ ਆ, ਤੁਸੀਂ ਕਿਤੇ ਰਾਊਂਡ ਮਾਰਦੇ ਹੋ ਏਡੇ ਸਾਸਾਂ ਚੜੀ ਹੋਈ ਆ ਤੁਹਾਨੂੰ।
ਨਹੀਂ ਸਾਹ-ਸਾਂਹ ਤਾਂ ਨੀ ਚੜਿਆ ਗਰਮੀ ਬੜੀ ਉੱਧਰ, ਸਾਂਹ-ਸਾਂਹ ਦੀ ਆਵਾਜ਼ ਆਉਂਦੀ ਪਈ ਆ।
ਪੰਜਾਬ ਤੇ,